ਹੈਲੋ।
ਹੈਲੋ।
ਹਾਂਜੀ ਕਿਵੇਂ ਹੋ?
ਠੀਕ ਆ ਜੀ।
ਹੋਰ ਕੀ ਕਰਦੇ ਸੀ। ਹੈਲੋ।
ਹੈਲੋ ਹਾਂਜੀ ਕਿਵੇਂ ਹੋ।
ਵਧੀਆ ਤੁਸੀਂ ਦੱਸੋ?
ਬਸ ਠੀਕ ਠਾਕ ਵਧੀਆ।
ਹੋਰ ਕਿਵੇਂ ਚੱਲਦੀ ਹੈ ਡੇਲੀ ਦੀ ਲਾਈਫ। ਅੱਛਾ ਡੇਲੀ ਦੀ ਲਾਈਫ ਕਿਵੇਂ ਚਲਦੀ ਆ।
ਡੋਲੀ ਦ ਲੈ ਸੁਬਾਹ ਸਵੇਰੇ ਸੈਰ ਕਰਨ ਜਾਵੜੀ ਦਾ। ਉਸ ਤੋਂ ਬਾਅਦ ਲੰਚ ਵਾਸਤੇ ਤਿਆਰੀ ਕਰੀ ਦੀ ਹੈ। ਖਾਣਾ ਬਣਾ ਲਈ ਦਾ ਬ੍ਰੇਕਫਾਸਟ ਕਰਨ ਵਾਸਤੇ। ਉਸ ਤੋਂ ਬਾਅਦ ਫੇਿਰ ਦੁਪਹਿਰ ਦਾ ਆ ਜਾਂਦਾ। ਦੁਪਹਿਰੇ ਬਣਾ ਲਿਆ ਖਾ ਲਿਆ ਕੁਛ। ਫਿਰ ਸੈਰ ਕਰਨ ਜਾ ਵੜੀ ਦਾ
ਹਾਂਜੀ ਮੋਰਨਿੰਗ ਵਾਕ ਵਧੀਆ ਰਹਿੰਦੀ ਹੈ। ਸਾਰਾ ਦਿਨ ਘਰੇ ਵੀ ਨੀ ਬੈਠਿਆ ਜਾਂਦਾ।
ਹਾਂਜੀ ਇਹ ਤਾਂ ਹੈ ਜੀ
ਹਮ ਰਾਤ ਨੂੰ ਫਿਰ ਹਨਾ ਮੇਰੀ ਵੀ ਏਦਾਂ ਹੀ ਰੂਟੀਨ ਚੱਲਦੀ ਆ ਸੁਬਾਹ ਉੱਠ ਕੇ ਪਹਿਲਾਂ ਵੋਕ ਕਰ ਆਉਂਦੀ ਗੁਰਦੁਆਰੇ ਚਲੇ ਗਏ ਫੇਰ ਆ ਕੇ ਘਰੇ। ਖਾਣਾ ਬਣਾ ਲਿਆ ਸੁਬਹ ਦਾ ਫੇਰ ਲੰਚ ਫਿਰ ਦੁਪਹਿਰੇ ਕੁਛ ਡਰਾਈ ਕਰ ਲੈਂਦੇ ਆ ਮੂਵੀ ਵਗੈਰਾ ਦੇਖ ਲਈ ਗਰਮੀ ਕਰਕੇ ਘਰੇ ਹੀ ਰਹ ਵੀ ਬਾਹਰ ਵੀ ਨੀ ਜਾਇਆ ਜਾਂਦਾ? ਗਰਮੀ ਬਹੁਤ ਹੈ ਨਾ? ਹਾਂਜੀ।
ਤਾਂ
ਹੋਰ?
ਹੋਰ ਘਰ ਦਾ ਕ ਕੰਮ ਹੀ ਬਸ ਮੁੱਕਦਾ ਨੀ ਗਾ ਸਾਰੀ ਦਿਹਾੜੀ, ਕਿਤੇ ਦੁਪਹਿਰ ਦਾ ਖਾਣਾ ਬਣਾ ਲਿਆ, ਪਹਿਲਾਂ ਸਵੇਰ ਦਾ ਕਰ ਲਿਆ। ਜੇ ਦੁਪਹਿਰ ਹੋ ਦੁਪਹਿਰੇ ਕੁਛ ਬਣਾ ਲਿਆ, ਫੇਰ ਸ਼ਾਮ ਦਾ ਆ ਜਾਂਦਾ ਏ ਕੰਮ।। ਸੁਬਾਹ-ਸ਼ਾਮ ਚਲੋ ਬਾਹਰ-ਅੰਦਰ ਘੁੰਮਣ ਜਾਵੜੀ ਦਾ ਸੈਰ ਕਰਿਆ ਦੀ ਗੁਰਦੁਆਰੇ
ਹਾਂਜੀ, ਹਾਂਜੀ।
ਚੱਲੀ ਜਾਂਦਾ। ਹੋਰ ਤੁਸੀਂ ਦੱਸੋ ਕਿੱਦਾਂ?
ਬਸ ਵਧੀਆ ਅਸੀਂ ਵੀ। ਏਦਾਂ ਹੀ ਚੱਲਦੀ ਰੂਟੀਨ। ਘਰੇ ਹੀ ਰਹਿੰਦੇ ਹਾਂ ਜ਼ਿਆਦਾਤਰ ਤਾਂ। ਕਿਉਂਕਿ ਗਰਮੀ ਬਾਲੀ ਪੈਂਦੀ ਆ ਤੇ ਬਾਹਰ ਜਾਇਆ ਹੀ ਨਹੀਂ ਜਾਂਦਾ ਹੈਗਾ। ਬਸ ਘਰੇ ਹੀ ਰਹਿੰਦੇ ਆਂ। ਘਰੇ ਬੈਠ ਜਾਂਦੇ ਆ ਸੁਬਾਹ ਜਲਦੀ ਕੰਮ ਕਰਕੇ। ਘਰੇ ਬੈਠ ਕੇ ਅੰਦਰ ਵੜ ਜਾਂਦੇ ਆ ਗਰਮੀ ਬਹੁਤ ਪੈਣ ਲੱਗ ਜਾਂਦੀ ਆ, ਫੇਰ ਬਾਹਰ ਨੀ ਨਿਕਲਦੇ।
ਬਾਹਰ ਨਿਕਲਿਆ ਨੀ ਜਾਂਦਾ ਸ਼ਾਮ ਤੱਕ ਸੱਤ ਵਜੇ ਤੋਂ ਬਾਅਦ ਫੇਰ! ਫਿਰ ਜਾ ਕੇ ਸੂ ਗਰਮੀ ਘੱਟਦੀ ਹੈ।
ਹਾਂਜੀ ਫਿਰ ਛੇ ਸੱਤ ਵਜੇ ਨਿਕਲਦੇ ਆ ਬਾਹਰ। ਉਦੋਂ ਫਿਰ ਰਾਤ ਨੂੰ ਰੋਟੀ ਪਾਣੀ ਦਾ ਹੋ ਜਾਂਦਾ ਏ।
ਹਾਂਜੀ। ਉਹ ਫਿਰ ਸ਼ਾਮ ਦਾ ਚੱਲ ਪੈਂਦਾ।
ਹਾਂਜੀ।
ਸ਼ਾਮ ਸ਼ਾਮ ਨੂੰ ਵੀ ਸ਼ਾਮ ਨੂੰ ਵੀ ਜਾਂਦੇ ਹਾਂ ਸੈਰ ਕਰਨ।
ਹਾਂਜੀ।
ਅਾ ਠੀਕ ਵਧੀਆ ਗੱਲ ਆ। ਨਾਲੇ ਤਾਂ ਗੇੜਾ ਨਿਕਲ ਜਾਂਦਾ ਚਲੋ ਗਰਮੀ ਤੇ ਸ਼ਾਮ ਨੂੰ ਵੀ ਬਹੁਤ ਹੁੰਦੀ ਆ।
ਹਾਂਜੀ। ਹੁਣ ਤਾਂ ਜ਼ਿਆਦਾ ਵਰਕ ਆਊਟ ਵੀ ਨਹੀਂ ਹੁੰਦਾ ਗਾ। ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਪੈਂਦੀ ਆ ਤੇ ਇੰਨਾ ਨਹੀਂ ਹੁੰਦਾ। ਇਹ ਵੀ ਮੌਸਮ ਦੇ ਅਕੋਡਿੰਗ ਕੀਤਾ ਜਾਂਦਾ ਜ਼ਿਆਦਾਤਾਂ।
ਹਾਂ, ਏਹ ਤਾਂ ਹੈ।
ਹਾਂਜੀ।
ਚਲੋ ਮੌਸਮ ਬਦਲ ਇਥ ਤਾਂ ਦੂਰ ਤੱਕ ਨਿਕਲ ਜਾਂਦਾ ਗੇੜਾ ਵੀ ਨਿਕਲ ਜਾਂਦਾ। ਗਰਮੀ ਦਾ ਕਰਕੇ ਹੁਣ ਤਾਂ ਗੇੜਾ ਵੀ ਨੀ ਨਿਕਲਦਾ।
ਹਾਂਜੀ, ਹੁਣ ਤਾਂ ਬਸ। ਹਾਂਜੀ, ਹੁਣ ਬਸ ਘਰੇ ਹੀ ਰਹਿ ਨੇ ਆ ਅਸੀ ਵੀ ਵਿਹਲੇ। ਬਸ ਕੋਈ ਕੰਮ ਨੀ ਹੁੰਦਾ। ਗਰਮੀ ਕਰਕੇ ਕੋਈ ਕੰਮ ਹੁੰਦਾ ਹੀ ਨਹੀਂ।
ਹਾਂਜੀ।
ਜਿਹੜਾ ਹੁੰਦਾ ਥੋੜ੍ਹਾ ਬਹੁਤਾ ਬਸ ਕਰਕੇ ਫਰੀ ਹੋ ਜਾਂਦੇ ਆ ਟਾਈਮ ਨਾਲ।
ਹਾਂਜੀ ਇੱਕ। ਗਰਮੀ ਜਿਆਦਾ ਕਰਕੇ ਫਿਰ ਚਲੋ ਹੁਣ ਨਾ ਕਰਨਾ ਪੈਂਦਾ ਘਰੇ ਕੱਪੜੇ ਵੀ ਸਿਲਾਈ ਸਲੂਈ ਕਰਦੇ।
ਹਾਂਜੀ। ਕਈ ਵਾਰ ਕੋਈ ਆ ਜਏ ਸੂਟ ਦਾ ਸਟਿਚ ਕਰ ਲੈਂਦੇ ਆ। ਤੇ ਨਹੀਂ ਤਾਂ ਚਲੋ ਫ੍ਰੀ ਹੁੰਦੇ ਆ ਬਸ। ਹਾਂਜੀ। ਆਪਦੇ ਕੱਪੜੇ ਤਾਂ ਸਟਿਚ ਹੋ ਹੀ ਜਾਂਦੇ ਆ ਹਾਂਜੀ ਪਰ ਜਿਹੜਾ ਹੈਗਾ ਆਪਦਾ ਕੰਮ ਤਾਂ ਕਰ ਲੈਨੀ ਆ ਸਟਿਚਿੰਗ ਦਾ ਹੋਰ ਦੱਸੋ।
ਤੋਂ ਬਿਨਾਂ ਵੀਕਾਰਦੇ।
ਨਹੀਂ ਹਜੇ ਤਾਂ ਕੋਈ ਨੀ ਕਰਦੇ ਬਸ ਹਜੇ ਘਰੇ ਹੁੰਦੇ ਆ ਕਲੇਜ ਆਦੇ ਸੀ। ਛੁੱਟੀਆਂ ਏ ਹੁਣ ਘਰੇ ਹੁੰਦੇ ਆ ਗਰਮੀ ਜ਼ਿਆਦਾ ਪੈਂਦੀ ਆ ਹ ਰਹਦੇ ਆ ਬਸ।
ਘਰ ਨੂੰ ਜਿਆਦਾ ਕੰਮ ਵੀ ਨਹੀਂ ਹੁੰਦਾ ਗਰਮੀ ਜਿਆਦਾ।
ਜਦੋਂ ਜਾਣ ਲੱਗ ਗਏ। ਉਦੋਂ ਫਿਰ ਡੇਲੀ ਸੁਬਾਹ ਜਾਣ ਦੀ ਤਿਆਰ ਹੋ ਕੇ ਫਿਰ ਕਾਲਜ ਵਗੈਰਾ ਚੱਲ ਜਾਂਦਾ ਸ਼ਾਮ ਨੂੰ ਸਾਰਾ ਦਿਨ ਕਾਲਜ ਲੰਘ ਜਾਂਦਾ ਸ਼ਾਮ ਨੂੰ ਆਉਂਦੇ ਆ ਵਾਪਸ ਤੇ ਕਾਲਜ ਤੋਂ ਵਾਪਿਸ ਆ। ਤੇ ਫੇਰ ਉਥੋਂ ਦੋ ਜਿਹੜੇ ਦੋ ਘੰਟੇ ਵਾਸਤੇ ਆ ਓਦੋਂ ਓਦਦਾ ਕੰਮ ਕੁਮ ਕਰਕੇ ਚਲੋ। ਬਸ ਗੇੜਾ ਗੂੜਾ ਕੱਢ ਲੈਦੇ ਆ।
ਇਨੇ ਨੂੰ ਦਿਨ ਲੰਘ ਜਾਂਦਾ।
ਹਾਂਜੀ। ਇਹਨਾਂ ਨਾ
ਹਾਂ ਟਾਈਮ ਪਾਸ ਹੋ ਜਾਂਦੇ।
ਹਾਂਜੀ ਕੰਮ ਵਗੈਰਾ ਕਰ ਲੈਂਦੇ ਆਾਂ ਜੇ ਕੋਈ। ਅਸਾਈਨਮੈਂਟ ਵਗੈਰਾ ਹੁੰਦੀ ਆ ਨੋਟਸ ਵਗੈਰਾ ਬਣਾ ਲਈੈਂਦੇ ਆ ਕੇ ਫਿਰ ਫਿਲਹਾਲ ਤਾਂ ਹੁਣ ਘਰੇ ਹੀ ਆ ਫਰੀ ਬਸ ਹੋਰ ਦੱਸੋ।
ਹੋਰ ਬਸ ਠੀਕ ਠਾਕ ਵਧੀਆ ਓਕੇ ਆ।
ਹਾਂਜੀ ਵਧੀਆ ਜਾਂਦੀ ਹੈ ਡੇਲੀ ਰੂਟੀਨ ਤੁਹਾਡੀ
ਹਾਂਜੀ ਵਧੀਆ ਬ ਚਲੋ ਕੁਛ ਟਾਈਮ ਤਾਂ ਚਲੋ ਸੁਬਾਹ ਸ਼ਾਮ ਵਾਲਾ ਤਾਂ ਐ ਈ ਲੰਘ ਜਾਂਦਾ। ਖਾ ਰਸੋਈ ਦੇ ਕੰਮ ਚ ਦੁਪਹਿਰੇ ਥੋੜਾ ਜਿਹਾ ਫਰੀ ਹੁੰਦੇ ਚਲੋ ਕੋਈ ਫਿਲਮ ਵੇਖ, ਕੁ ਫੋਨ ਤੇ ਬ ਝੱਟ ਨਾਟਕ ਕੋਈ ਵੇਖ ਲਿਆ ਚਲੋ ਆਏ ਲਗ ਜਾਂਦਾ ਲੰਚ ਕਰ ਲਿਆ।
ਹਾਂਜੀ,
ਫਿਰ ਸ਼ਾਮ ਨੂੰ ਆ ਜਾਂਦਾ।
ਹਾਂਜੀ ਸਹੀ ਆ ਚਲੋ, ਜ਼ਿਆਦਾ ਕੰਮ ਵੀ ਜਦੋਂ ਮੌਸਮ ਜਾਂ ਸਹੀ ਹੁੰਦਾ ਉਦੋਂ ਬਾਹਰ ਨਿਕਲ ਕੇ ਜ਼ਿਆਦਾ ਕੰਮ ਕੁਮ ਕਰ ਸਕਦੇ ਆ ਹਨਾ। ਉਹਦੀ ਕੰਮ ਕੀਤਾ ਜਾਂਦਾ। ਹੋਰ ਹੈਲੋ, ਹੈਲੋ ਹੈਲੋ ਹੈਲੋ ਆਵਾਜ਼ ਆ ਰਹੀ ਆ ਹੈਲੋ।